ਹੈਲੋ ਸਸ ਸ੍ਰੀ ਸਸ ਸ੍ਰੀ ਕਾਲ ਭਾਜੀ।
ਜੈ ਸ਼੍ਰੀ ਰਾਮ।
ਜੈ ਸੇ਼ਰਾ। ਸਸਰੀਆਂ ਅਕਾਲ ਜੀ ਮੈਂ ਏ ਵੀ ਬੈਠ। ਹੈਗਾ ਵਾਂ।
ਹਾਂਜੀ, ਜੈ ਸਿਆ ਰਾਮ ਬੋਲੋ।
ਜੈ ਸ਼੍ਰੀ ਰਾਮ। ਕੀ ਹਾਲ ਏ ਭਾਜੀ ਮੈਂ ਗੱਲ ਕਰਦੇ। ਜੈ ਸ਼੍ਰੀ ਰਾਮ।
ਉਹ ਤੁਹਾਨੂੰ ਪਤਾ ਵ ਕਾਲਾ ਪਿੱਟਿਆ ਹੋਇਆ ਕੱਲ।
ਹਾਂਜੀ! ਵੈਨੂੰ ਪਤਾ ਏ ਉਹ। ਹਾਂਜੀ-ਹਾਂਜੀ ਉਹਨੇ ਹਾਂਜੀ-ਹਾਂਜੀ।
ਉਹ ਮੰਦਿਰ ਵੜ ਗਿਆ ਹੈ ਉਹ ਮੰਦਿਰ ਵੜਗੇ। ਡੋਬੀ ਪਾ ਕੇ ਉਹਨੂੰ ਬੜਾ ਮਾਰਿਆ ਏ ਮੰਦਿਰ ਆਲਾਂ ਨੇ।
ਉਹ ਦਰਦ ਹੋਰੀਂ ਆਂ ਉਹ ਜਿੰਲਾ ਹੈਗਾ ਏ।
ਉੱਦੀ ਪੈੰਡ ਤਾਰ ਤਾਰ ਕੇ ਲੱਠ ਮਾਰੇ ਨੇ
ਹਾਂਜੀ, ਔਨੂੰ ਬਹੁਤ ਕੁੱਟਿਆ।
ਔਨੂੰ ਨਾ ਔਨੂੰ ਨਾ ਗਦੋਂ, ਚ ਬਿਠਾ ਕੇ ਮੂੰਹ ਕਾਲਾ ਔਨੂੰ ਕਾਲੇ ਨੂੰ ਔ ਕਾਲਾ ਕਰਕੇ ਗੱਧੇ ਚ ਘੁਮਾਇਆ ਗਿਆ ਫਿਰ
ਪੂਰੇ ਮੱਲੇ ਚ ਕੁਮਾਇਆ ਹੈਗਾ, ਔਨੂੰ ਮੈਂ ਵੀ ਵੇਖਿਆ ਸੀ। ਨਿਊਜ਼ ਦੇਖੀ ਸੀ ਨਿਊਜ਼, ਹਾਂਜੀ ਨਿਊਜ਼ ਦੇ ਵਿੱਚ
ਔ ਤੁਹਾਨੂੰ ਔ ਨਿਊਜ਼ ਪਤਾ ਹੈਗਾ, ਉਹ ਦਿੱਲੀ ਨਿਊਜ਼ ਆਈ ਸੀ, ਉਹ ਫਿਔਨਸੇ ਅਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਫਿਔਨਸੇ ਨੂੰ ਧੱਕਾ ਦਿੱਤਾ ਕਿਲੇ ਤੋਂ
ਹਾਂਜੀ।
ਔ ਅਠਰਾਂ ਕਰੋੜ ਰੁਪਏ ਦਾ ਹੈਗਾ ਸੀ। ਅਠਾਰਾਂ ਕਰੋੜ ਰੁਪੈ ਲਾਏ ਸੀ। ਸ਼ਾਦੀ ਦਾ ਖਵਾਬ ਲੈਂਦਾ ਰਿਆ ਕਿ ਮੇਰਾ ਵਿਆਹ ਹੋਏਗਾ, ਹੂੰਨ ਉੱਤੇ ਜਾ ਕੇ ਪੁਤਾਂ ਨਾਲ ਕਰੇਗਾ ਵਿਆਹ
ਤੁਸੀਂ ਯਮਨਾਗਰ ਯਮਨਾਗਰ ਸਿਟੀ ਨਿਊਜ਼ ਵਿੱਚ ਆਇ ਸੀਂ ਏ ਕਾਲੇ ਨੂੰ ਐ ਮਾਰਾ ਬੋਤ ਮਾਰਿਆ ਹੈਗਾ ਕਾਲੇ ਨੂੰ
ਉਹ ਕਾਲੇ ਦੀ, ਤਾਂ ਬਖੀਆ ਬੰਨ ਦਿੱਤਿਆ ਨੇ
ਬੋਤ ਗੰਦੀ ਮਾਰੀ ੲ ਔਦੀ ਵਾਲੇ ਦੀ ਸਈ ਗੱਲ ਏ ਜੀ, ਸਈ ਗੱਲ ਏ ਕੱਲ ਦੀ ਕੱਲਈਐ
ਕੀ ਦੀ ਬੀਵੀ ਬਚਾਣ ਗਈ ਸੀ, ਉਹਨੂੰ ਕਾਲੇ ਦੀ ਬੀਵੀ ਨੂੰ ਵੀ ਤਰ ਲਿੱਤਾ ਅ ਉੱਧਰ
ਕਾਲੇ ਕਾਲੇ ਦੇ ਉੱਪਰ ਜੇੜੀ ਔ ਹੈਗੀ ਨੂੰ ਹੈਗੀ ਏ, ਔਨੂੰ ਵੀ
ਨੀ ਔਨੂੰ ਮੈਂ
ਔ ਮੈਂ ਬੰਪਰ ਖੋਲ ਦਿੱਤੇ ਨੇ
ਮੈਂ ਮੇਰੀ ਬੱਚੀ ਸਾਢੇ ਨੌਂ ਵਜੇ ਸਟਾਟ ਐ ਤਾਂ ਲੇਟ ਕਰੋ ਬਾਰਾਂ ਵਜੇ ਜਾਣਾ ਦੋ ਵੱਜ ਗਏ ਨੇ, ਚੱਲ ਮੈਂ ਸਟਾਟ ਹਾਂਜੀ- ਹਾਂਜੀ, ਸਹੀ ਗੱਲ ਐ, ਐਨੇ ਮਾਰਇਆ ਸੋਨੂੰ।
ਹੋਰ ਦੱਸੋ ਕਿਧਰੇ ਘੁੰਮਣ ਨੀ ਗਏ।
ਨੀ ਗਏ ਸੀ।
ਕਿੱਥੇ ਗਏ ਸੀ?
ਪਟਰੀ ਮਹੱਲਾ, ਜਗਾਧਰੀ ਦੇ ਵਿੱਚ।
ਅ ਪਟਰੀ ਮੁਹੱਲਾ ਕਿੱਧਰ ਹੈਗਾ ਏ।
ਅਰੇ ਹੈਂ ਜੋੜੀ -ਜੋੜੀ ਪੂਰਾ ਦੇ ਬੈਕ ਸਾਈਡ ਹੈਗਾ ਏ।
ਆ ਜੋੜੇਪੁਰਾ ਕਿੱਧਰ ਹੈਗਾ।
ਹਾਂਜੀ, ਐਹ ਬੋਤ ਵਧੀਆ ਮਹੱਲਾ ਹੈਗਾ ਏ। ਏਕ ਦੂਸਰੇ ਦੀ ਮਾਰਦੇ ਹੈਗੇ ਮਹੱਲੇ ਵਿੱਚ।
ਮੈਂ ਤਾਂ ਕਨੇਡਾ ਗਿਆ ਸੀ ਘੁੰਮਣ।
ਚਲੋ ਭਾਜੀ, ਹੂੰ ਮੈਨੂੰ ਤੁਹਾਡੀ ਤੁਹਾਡੇ ਦਿਨ ਦੀ ਰੋਟੀਨ ਕਿਹੜੀ ਹੈਗੀ ਏ।
ਮੇਰੇ ਦਿਨ ਦੀ ਰੂਟੀਨ ਹੈਗੀ ਏ, ਮੈਂ ਸਵੇਰੇ ਉੱਠਨਾ ਮੈਂ ਖਾਜ ਕਰਨਾ ਪਹਿਲੇ ਤੋ। ਮੈਂ ਪਹਿਲੇ ਅੱਛੀ ਤਰ੍ਹਾਂ ਖਾਜ ਕਰ ਲੈਂਨਾ।
ਹਾਂਜੀ
ਫਿਰ ਮੈਂ ਨਹਾਣ ਜਾਣਾ ਬਰੁਸ਼ ਕਰਨਾ
ਹਾਂਜੀ, ਬੁਰਸ਼ ਕਰਨਾ ਸਹੀ ਗੱਲ ਹੈਗੀ ਏ। ਓਏ ਇਧਰੋਂ ਮਾਂ ਦਾ ਤੂੰ, ਹਾਂਜੀ ਤੀਸ ਰੁਪਏ
ਧੋਏ ਬਿਨਾਂ
ਹਾਵੇਂ ਸਹੀ ਗੱਲ ਐ, ਆਪਣੇ ਸਰੀਰ ਨੂੰ ਧੋਣਾ ਚਾਹੀਦਾ ਏ। ਹਾਂਜੀ-ਹਾਂਜੀ
ਅੱਛਾ, ਤੁਹਾਨੂੰ ਪਤਾ ਛੋਟੀ ਲੈਨ ਤੇ ਸਕੂਲ ਹੈਗਾ ਮੇਰਾ।
ਹਾਂ ਵੱਡੇ ਲੈਣ ਚ ਨੀ ਹੈ ਗਏ।
ਵੱਡੀ ਲਾਇਨ ਤੇ ਨਾ ਕੋਲੇਜ ਹੈਗਾ।
ਅੱਛਾ ਉਹ ਲੈ ਹੈਗਾ ਕਿਹੜਾ ਨਾਮ ਹੈ ਉਹਦਾ ਹਿੰਦੂ ਗਰਲ ਕੋਲੇਜ ਹੈਗਾ ਏ। ਹਾਂਜੀ, ਇੱਕ ਉਹ ਵੀ ਹੈਗਾ ਏ। ਤੁਸੀਂ ਅ ਅੰਬਰਸਰ ਤੁਸੀਂ ਅੰਬਰਸਰ ਗਏ ਉਸ ਚੀ
ਅਸੀਂ ਤਾਂ ਵੈਸ਼ਨੋ ਦਰਬਾਰ ਗਏ ਨੀ, ਉਹ ਵੀ ਅੱਧੇ ਰਸਤੇ ਵਾਪਸ ਆ ਗਏ ਮੁੜ ਕੇ
ਗ਼ਲਤ ਗੱਲ ਏ, ਜਾਣਾ ਚਾਹੀਦਾ ਸੀ ਅੱਗੇ।
ਉਹ ਗਏ, ਮੈਂ ਤਾਂ ਗਿਆ ਸੀ ਉੱਥੇ। ਉਹ ਪਤਾ ਨੀ ਕੀ ਹੋਇਆ ਮੇਰਾ ਬੈਗ ਮੇਰਾ ਬੈਗ ਫਿਸ ਉੱਤਰ ਕੇ ਥੱਲੇ ਆ ਗਿਆ ਪਹਾੜੀਆਂ ਤੋਂ ਫਿਰ ਮੈਂ ਬੈਗ ਲੈਣ ਭੱਜਣਾ
ਬੈਗ ਦੇ ਅੰਦਰ ਕੋਈ ਸਮਾਨ ਮਹਿੰਗਾ ਸੀ।
ਮਤਲਬ ਮੈਂ ਬੈਗ ਲੈਣ ਵੱਜਾ, ਉਦੋ- ਉਦੋਂ ਤੱਕ ਤਾਂ ਮੰਦਿਰ ਬੰਦ ਕਰ ਦਿੱਤਾ ਫਿਰ ਉਹਨਾਂ ਨੇ। ਫਿਰ ਮੈਂ ਕੀ ਕਰਾਂ, ਮੈਂ ਰਾਜਮਾਂ ਚਾਵਲ ਖਾ ਕੇ ਵਾਪਸ ਆਗਿਆ ਸੀ। ਫਿਰ ਮੈਂ, ਤੁਸੀਂ ਕਾਵੜ ਕੂਵੜ ਲੈਣ ਜਾਂਦੇ ਹੋ।
ਨਾ ਜੀ
ਕਾਵੜ ਲੈਣ ਜਾਂਦੇ ਹੋ
ਕਾਵੜ ਹਾਂਜੀ ਕਾਵੜ ਤੇ ਲੈਣ ਜਾਂਦੇ ਹਾਂ
ਅਛਾ ਜੀ ਜੈ ਸ਼ੰਕਰ ਕੀ
ਜੈ ਸ਼ੰਕਰ ਕੀ ਤੁਸੀਂ ਉੱਧਰ ਜਾਂਦੇ ਹੋ ਗਏ ਆ ਸੀ ਤੁਸੀਂ ਓਧਰ ਜਾਂਦੇ ਹੋ ਖਾੱਟੂ ਸ਼ਾਮ
ਅਹ ਗਏ ਤੱਕ ਨਹੀਂ ਹਲੇ ਹੁਣ ਤੱਕ ਤਾਂ ਨਹੀਂ ਗਏ ਜਾਵਾਂਗੇ ਅਗਲੇ ਮਹੀਨੇ ਜਾਵਾਂਗੇ ਹਾਂਜੀ
ਹਾਂਜੀ ਜਾਣਾ ਚਾਹੀਦਾ
ਉਹ ਬਹੁਤ ਵਧੀਆ ਪਲੇਸ ਹੈਗਾ ਬਧਿਆ ਪਰ ਸਾਵਨ ਚ ਤਾਂ ਬੜੀ
ਬਹੁਤ ਜ਼ਿਆਦਾ ਭੀੜ ਹੁੰਦੀ ਹੈ ਸਾਵਣ ਦੇ ਵਿੱਚ ਉੱਧਰ
ਹੁਣ ਮੈਂ ਤੁਸੀਂ ਹੁਣ ਮੈਂ ਤੁਹਾਨੂੰ ਕਿ ਕਿਹੜੀ ਗੱਲ ਪੁੱਛਣੀ ਸੀ ਮੈਂ ਸੋਸ਼ਲ ਮੀਡੀਆ ਬਾਰੇ ਪੁੱਛਣਾ ਸੀ ਤੁਹਾਨੂੰ
ਸੋਸ਼ਲ ਮੀਡੀਆ ਦੇ ਵਿੱਚ ਬੜੀ ਗੰਦੀ-ਗੰਦੀ ਉਹ ਕਰਦੇ ਆ
ਉਹ ਛੋਟੇ ਤੋਂ ਲੈ ਕੇ ਵੱਡੇ ਬੁੱਢੇ ਬੁਜ਼ੁਰਗ ਵੀ ਅੱਜ ਕੱਲ ਤਾਂ ਇੰਸਟਾਗ੍ਰਾਮ ਤੇ ਅਕਾਊਂਟ ਬਨ ਲਤੇ ਨੇ ਸਵੇਰੇ ਉੱਠਦੇ ਨਾਲ ਹੀ ਪਹਿਲਾਂ ਨਾ ਬਰੱਸ਼ ਕਰੀਦਾ ਨਾ ਭਗਵਾਨ ਦਾ ਸ਼ੁਕਰੀਆ ਤਾਂ ਕਿਦਾਂ ਸਭ ਤੋਂ ਪਹਿਲਾਂ ਉੱਠ ਕੇ ਫੋਨ ਚਲਾਉਂਦੇ ਨੇ ਕੁੜੀਯਾਵੇ ਛੋਟੇ-ਛੋਟੇ ਬੱਚੇ ਵੀ
ਹਾਂਜੀ ਫੋਨ ਨਹੀਂ ਚਲਾਉਣਾ ਚਾਹੀਦਾ ਪਹਿੱਲੇ ਉੱਠੋ ਨੀਚੇ ਜਾਓ ਫ੍ਰੈਸ਼ ਹੋਵੋ ਆਪਣਾ ਠੀਕ ਹੈ
ਹਾਂ ਸਹੀ ਗੱਲ ਹ ਤੁਹਾਡੀ ਆ ਭਗਵਾਨ ਦਾ ਨਾਮ ਲਓ ਪਹਿਲੇ ਤਾਂ ਸਵੇਰੇ ਉੱਠ ਮਰਿਆਦਾ ਕਰੋ ਓਦਾਂ ਫਿਰ ਫਿਰ ਕਾਲੇ ਦੀ ਦੁਕਾਨ ਤੋਂ ਲੈ ਕੇ ਜਾ ਕੇ ਰਸ
ਹਾਂਜੀ
ਕਾਲੇ ਦੇ ਸਰ ਸਰ ਕਾਲੇ ਦੀ ਕਸਾ ਕੇ ਆਓ
ਨਹੀਂ ਐਵੇਂ ਨਹੀਂ ਬੋਲੀ ਜਾ ਵੈਸੇ
ਔਰ ਉਹ ਸੈਂਟਰ ਵੈਜ ਬੜਾ ਖਾਂਦਾ ਭਲਾ
ਬਹੁਤ ਜਿਆਦਾ ਖਾਂਦੇ ਆ ਉਥੇ ਸੈਂਟਰ ਦੇ ਵਿੱਚ
ਸੈਂਟਰ ਫਲੈਸ਼ ਖਾ ਖਾ ਕੇ ਜੋਲਾਨ ਮਰ ਗਈ ਕਾਲੀ
ਹਾਂਜੀ ਹਾਂਜੀ
ਉਹਨੇ ਮਸਾਜਰ ਮੰਗਾਇਆ ਨਵਾਂ ਉਹ ਪਹਿਲੇ ਮਸਾਜ ਕਰਦਾ ਫਿਰ ਚਿੱਟਾ ਚਿੱਟਾ ਪਾਊਡਰ ਕੱਢਦਾ
ਹਾਂਜੀ ਤੁਸੀਂ ਨਾ ਬੋਲੋ ਠੀਕ ਹ ਜੇ
ਹੈਗਾ ਪਰ ਜ ਮੈਂ ਲੇਟ ਆਇਆ
ਔਰ ਵੈਸੇ ਬੰਦਾ ਠੀਕ ਆ ਗਏ ਤੁਸੀਂ ਦੱਸੋ ਹੋਰ
ਔਰ ਮੈਂ ਤੁਹਾਨੂੰ ਬੜਾ ਗਵੰਡੀ ਖਲ
ਕਿਹੜਾ ਗਏ
ਪਵਨ ਪਵਨ
ਹਾਂਜੀ
ਉਨੇ ਬੜੇ ਲੋਗਾਂ ਨੂੰ ਠਗਿਆ ਹੈਗਾ
ਇਸ ਤੋਂ ਸਾਡੇ ਅੰਦਰ ਉਹ ਵੀ ਹੋ ਰਹਿੰਦਾ
ਹਾਂਜੀ ਹਾਂਜੀ ਜਟਾਲਾ ਤਾਂ ਸਾਡੀ ਦੁਕਾਨ ਤੇ ਕੰਮ ਕਰਦਾ ਹੈਗਾ ਉਹਦੇ ਪਿਓ ਦਾ ਪਿਓ ਦਾ ਨਾਮ ਬੁੱਧੂ ਹੈਗਾ
ਹਾਂਜੀ ਅੱਗੇ ਉਹਦੇ ਪਿਓ ਦਾ ਨਾਮ
ਹੈਗਾ ਨਹੀਂ ਹੈ ਹਾਲੇ ਤਾਂ ਹੈਗਾ ਉਦਾਂ ਕਿੱਥੇ ਗਿਆ ਦਬੋ ਉਹ ਇੱਕ ਮੁੰਡਾ ਸਾਡੀ ਤੇ ਖਵਾਬ ਲੈ ਰਿਹਾ ਹੈਗਾ ਉਹ ਮਰ ਗਿਆ ਸੀ ਫਿਰ ਉੱਤੇ ਬੂਤਾ ਲਾਲ ਕਰਿਆ ਵਿਆ ਲਗੇ
ਹਾਂਜੀ
ਓਹ ਚੁੜਾਲਾ ਵਰੀ ਹੋ ਨੇ ਉੱਤੇ
ਇਹਨੂੰ ਤੁਸੀਂ ਵੀਡੀਓ ਦੇਖੀ ਬੰਦਾ ਜਾ ਰਿਹਾ ਸੀ ਉਹਨੂੰ ਉਨੇ ਬੋਤ ਵੇਖ ਲਿਆ ਸੀ ਦੋ ਚੁੜੈਲਾ ਹੈਗੀ ਸੀ ਠੀਕ ਹੈ ਉਹਨੇ ਕਿਹਾ ਸੀ ਤੁਮ ਦੋਨੋ ਨੇ ਤੁਸੀ ਇਧਰ ਕੀ ਕਰਦੇ ਪਏ ਹੋ ਜਾਓ ਆਪਣੇ ਭੂਤ ਬੰਗਲੇ ਵਿਚ ਉਹਨੇ ਆਵੇ ਕਿਹਾ ਸੀ ਉਹ ਉਹ ਕਹਿੰਦੀ ਏ ਆਪਾਂ ਤੇ ਭੂਤ ਹੈਗੇ ਆ ਆਪਾਂ ਤਾਂ ਨੂੰ ਲੈ ਕੇ ਜਾਵਾਂਗੇ ਕਹਿੰਦੀ ਸੀ ਠੀਕ ਹ ਉਥੇ ਉਹਨੇ ਕਿਹਾ
ਉਹਨੇ ਐਵੇ ਐਵੇ ਕਹਤਾ, ਫਿਰ ਉਹਨੇ ਕਿਹਾ, ਲੜਕੇ ਨੇ ਤਾਂ ਫਿਰ ਇਹ ਕੀ ਗੱਲ ਸੀ ਆ ਲੜ ਦੇ ਨ
ਤੁਸੀਂ ਕਿਹੜੇ ਕਿਹੜੇ ਕਾਰਟੂਨ ਵੇਖਦੇ ਹੋ
ਅਸੀਂ ਡੇਅਰੀ ਮੋਨ ਵੇਖਦੇ ਹਾ।
ਅਸੀਂ ਡੇਰੀ ਮੋਹਨ ਤਾਂ ਸਾਡੇ ਇਧਰ ਹੀ ਆਇਆ ਅਸੀਂ ਤਾਂ ਉਦੀ ਸ਼ਕਲ ਵੇਖ ਲਈ ਉਰੇ ਉਠ ਉਠ ਕੇ ਤੇ ਸਾਡਾ ਦਿਨ ਹੀ ਪਤਾ ਨਹੀਂ ਕਿਉਂ ਖਰਾਬ ਜਾਂਦਾ ਹੈਗਾ ਇੱਥੇ ਸਾਰੇ ਹੈਗੇ ਨੇ ਇਥੇ ਡਿੰਗੀ ਵੀ ਆਇਆ ਇਥੇ ਮੋਦੀ ਵੀ ਆਇਆ ਅਤੇ ਡੋਰੀ ਮੌਨ ਵੀ ਹੈਗਾ ਇਥੇ ਕਾਲਾ ਵੀ ਆਇਆ ਇੱਥੇ ਗੀਤੂ ਵੀ ਹੈਗੀ ਹ ਇਥੇ ਧਰਮਾਂ ਵੀ ਹੈਗੀ ਕਾਲੇ ਦੇ ਵਿਵੇਦ ਨਾ ਕੀ ਹੈ
ਹਾ ਹਾ ਅਦਰ ਇੰਦੇ ਨੇ ਬਾਹਰ ਹ ਚ ਬੇ ਹ ਚਲੋ ਠੀਕ ਹੈ ਜੀ
ਚਲੋ ਪਾਜੀ ਠੀਕ ਹੈ ਫੇਿਰ ਠੀਕ ਹੈ
ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ